ਹੈਲੋ।
ਹਾਂਜੀ ਆਵਾਜ਼ ਆ ਰਹੀ ਮੇਰੀ?
ਹਾਂਜੀ ਆ ਰਹੀ ਆ ਹੁਣ ਆ ਰਹੀ ਆ ਤੁਹਾਡੀ ਆਵਾਜ਼। ਹੋਰ ਦੱਸੋ ਕੀ ਕਰਦੇ ਸੀ?
ਬਸ ਕੁਛ ਨਹੀਂ ਰੋਟ
ਮੈਂ ਨਾ ਤੁਹਾਨੂੰ ਸਮੋਸਿਆਂ ਦੀ ਰੇਹੜੀ ਚ ਖੜੇ ਹੋਏ ਦੇਖ ਮੈਂ ਕਿਹਾ ਆ ਕੀ ਗੱਲ ਕੱਲ ਤਾਂ ਮੇਥੋਂ ਡਾਇਟ ਲੈ ਕੇ ਗਿਆ ਅੱਜ ਸਮੋਸੇ ਖਾਈ ਜਾਂਦੇ ਆ।
ਹਾਈ ਰੱਬਾ ਮੈਨੂੰ ਕਿੱਥੇ ਦੇਖਿਆ ਤੁਸੀਂ ਅੱਜ? ਮੈਂ ਨਹੀਂ ਸਮੋਸਾ ਖਾ
ਮੈਨੂੰ ਨਹੀਂ ਪਤਾ ਤੁਸੀਂ ਅੱਜ ਨਾ ਕੁਛ ਤਾਂ ਖਰੀਦ ਰਹੇ ਸੀ ਵੀਕ ਤੋਂ
ਨਹੀਂ ਨਹੀਂ ਤੁਸੀਂ ਮੈਨੂੰ ਜੇ ਕਿਸੇ ਹੋਰ ਨੂੰ ਵੇਖਿਆ ਹੋਣਾ।
ਨਹੀਂ-ਨਹੀਂ। ਮੈਂ ਹੁਣ ਦੇਖਿਆ ਤੁਹਾਨੂੰ ਤੁਸੀਂ ਦੇਖੋ ਹੁਣ ਕੁੱਛ ਖਾ ਵੀ ਘਰੇ ਓ
ਅਰੇ ਇ ਤੇ ਮੇਰੇ ਪਤੀ ਦੇਵ ਲੈ ਆਏ ਸੀ
ਫੇਰ ਆਹੀ ਕੁਛ ਗੱਲ ਹੋਈ ਆ ਤੁਸੀਂ ਪਿੱਛੇ ਖੜੇ ਹੋਣਗੇ ਹੱ ਉਹਨੂੰ ਕਿਹਾ ਭਾਈ ਮੈਨੂੰ ਤੂੰ ਪਤਲੀ ਹੋ ਲੈਣ ਦੇ ਇਹ ਜਿਹੜੇ ਪਤੀ ਹੁੰਦੇ ਆ ਨਾ ਜਾਣ
ਬਿਲਕੁਲ ਸਹੀ ਕਿਹਾ ਬੜਾ ਉਹ ਕਿ ਕਵਾ
ਆਪ ਤਾਂ ਫਿੱਟ ਹੋਏ ਫਿਰਦੇ ਆ ਤੀ ਤੇ ਸਾਡੇ ਵਰਗਿਆਂ ਨੂੰ ਮੱਝ ਦੇ ਮੱਝ
ਆਪਣੇ ਜੀ ਨੇ ਹਾਂ
ਅੱਛਾ ਸਾਰੀ ਪਲੇਟ ਉਹਨਾ ਨੂੰ ਖਿਲਾਓ ਭਾਜੀ ਨੂੰ ਫਿਰ ਤਾਂ
ਪਸੰਦ ਨਾਲ ਆ ਵੀ ਖਾਵੇ
ਫੇਰ ਕੀ ਫਾਇਦਾ ਜਿਮ ਜਾਣ ਦਾ ਇਹਦੇ ਨਾਲੋਂ ਇਡੀ ਮਿਹਨਤ ਕਰਦਾ
ਹੁਣ ਮੈਂ ਦੇਖਿਆ ਜਿਵੇਂ ਨਾ ਕੀ ਕਹਿੰਦੇ ਨੇ ਜਿਵੇਂ ਉਹਨਾਂ ਸਮਨ ਗਗਨ ਹੈ ਇਹਨਾਂ ਵਰਗੇ ਮੁੰਡੇ ਬੱਚੇ ਸਾਰੇ ਖਾਂਦੇ ਸਭ ਕੁਛ ਰਹਿੰਦੇ ਫਿੱਟ ਆ
ਨਾ ਨਾ ਉਹ ਗਗਨ ਭਾਜੀ ਤਾਂ ਮੈਨੂੰ ਕਹਿੰਦੇ ਸੀ ਮੇਰਾ ਢਿੱਡ ਹੀ ਬਾਹਰ ਆਈ ਜਾਂਦਾ ਮੈਂ ਕਿਹਾ ਹੁਣ ਆਉਣਾ ਹੀ ਆ ਜਿਨੇ ਜਿਨੇ ਸਵੇਰ ਨਾਲ ਭਟੂਰੇ ਚਾਰ ਨਾਲ ਛੋਲੇ ਉਹ ਵੀ ਪਹੀਏ ਦੀ ਨ ਤੋਂ ਤੀਆਂ ਵਾਲੀ ਪਲੇਟ ਚੱਕ ਕੇ ਖਾਣੀ ਆ ਦੱਸੋ ਮੈਂ ਕਿਹਾ ਤੇਰਾ ਪੇਟ ਆਹ ਵਾਲੇ ਭਟੂਰਿਆਂ ਨਾਲ ਨੀ ਆਏ ਆ ਜਿਹੜੇ ਤੂੰ ਪਿਛਲੇ ਚਾਰ ਸਾਲ ਦੇ ਭਟੂਰੇ ਖਾ ਰਹੇ ਨਾ ਉਹ ਨਿਕਲ ਰਹੇ ਹਾਂ ਭਟੂਰਾ ਹੀ ਬਣੋਗੇ ਹੁਣ ਤੁਹਾਡੇ ਹੁਣ ਭਾਜੀ ਦੇਖ ਲਓ ਭਾਜੀ ਨੂੰ ਬਿਲਕੁਲ ਨੀ ਚਾਈਨੀਜ਼ ਖਾਣੀ ਚਾਹੀਦੀ ਉਹਨਾਂ ਨੇ ਤਾਂ ਹੁਣ ਬਿਲਕੁਲ ਇਹ ਪ੍ਰੋਟੀਨ ਸ਼ੇਕ ਪੀਣਾ ਚਾਹੀਦਾ ਆਂਡੇ ਆਂਡੇ ਊਡੇ
ਖਾਂਦੇ ਇਹ ਸਭ ਕੁੱਝ ਖਾ ਕੇ ਜਾਂਦੇ ਆ ਆਪਣੇ ਨਿਊਟਰੀ ਉਹਨਾਂ ਨੇ ਡੇਲੀ ਸੋਇਬੀਨ ਬਣਾ ਪਨੀਰ ਬਣਾ
ਅੱਛਾ ਫੇਰ ਅੱਜ ਕੀ ਹੋਇਆ ਇਹ ਚੌਮੀਨ ਖਾ ਰਹੇ ਨੇ
ਮਨ ਮੇਰਾ ਕੀਤਾ ਸੀ ਨਾ
ੇ ਮਨ ਜ਼ਿਆਦਾ ਨੀ ਕੁੱਛ ਕਰ ਰਿਹਾ ਇਹ
ਹਹ ਜਦ ਤ ਹੁਣ ਤੁਹਾਡੇ ਨੀਚੇ ਨੀ ਨਾ ਲਗਾਾਂਗੇ ਮਤਲਬ ਕਿ ਤੁਹਾਡੇ ਨ ਆਵਾਂਗੇ ਗੱਲਾਂ ਚਫ਼ ਲਿਆ
ਤੁਸੀਂ ਅੱਜ ਮੈਨੂੰ ਦੇਖਦੇ ਅੱਜ ਮੈਂ ਤੁਹਾਡੇ ਘਰ ਦੇ ਮੂਹਰੋਂ ਲੰਘੀ ਆਾਂ
ਤੇ ਤੁਸੀਂ ਆਉਣਾ ਸੀ ਨਾ ਅੰਦਰ ਤੇ ਤੁਸੀਂ ਬਦਲਾ ਲਿੱਤਾ ਕੱਲ ਮੈਂ ਨ ਨਿਕਲੀ ਸੀ ਆਈ ਨ ਆਈ ਤੁਸੀਂ ਬਦਲਾ ਲਿੱਤਾ
ਪੱਥਰ ਲੈ ਕੇ ਜਾਂਦੀ ਪਰ ਕੀ ਕਰਾਂ ਤੁਸੀਂ ਤੁਸੀਂ ਤਾਂ ਜਾਣ ਕੇ ਨੀ ਆਏ ਨਾ ਮੈਂ ਤਾਂ ਐਕਟਿਵਾ ਤੇ ਸੀ ਸੁਣੋ ਮੇਰੀ ਗੱਲ ਧਿਆਨ ਆ ਤੇ ਤੁਹਾਡੇ ਤਾਲਾ ਏਡਾ ਵੱਡਾ ਲੱਗਿਆ ਸੀ ਹੁਣ ਮੈਂ ਨੀ ਪਤਾ ਤਾਂ ਤੁਹਾਡੇ ਲੱਗੇ ਸੀ ਜਾਂ ਗੁਾਂਢੀਆਂ ਦੇ ਲੱਗੇ
ਦਰਵਾਜ਼ਾ ਲੋਕ ਵਾਲਾ ਹੈ ਹੀ ਨਹੀਂ
ਫੇਿਰ ਉਹ ਮੈਂ ਹੋਰ ਕਿਸੇ ਦਾ ਘਰ ਦੇ
ਸਾਡਾ ਘਰ ਲੋਕ ਵਾਲਾ ਨਹੀਂ ਹੈ
ਅੱਛਾ
ਜੋ ਨਾ ਡਬਲ ਡੋਰ ਡਬਲ ਡੋਰ ਲੱਗੇ ਹੋਏ ਨਾ ਬਈ ਬਾਹਰ ਜਾਦੀ ਵ ਲੈ ਤੇ ਅੰਦਰ ਲੱਕੜ ਵਾਲਾ ਲੱਕੜ ਵਾਲ ਲੱਗਦਾ ਡੋ ਕਾਲਾ ਬਾਰ ਜਾਲਲੀ ਵਾਲਾ ਉੱਪਰ ਪੈਂਦਾ
ਅੱਛਾ ਤੇ ਮੈਂ ਇਹ ਕਹਿੰਦੀ ਸੀਗੀ ਵੀ ਹੁਣ ਆਪਾਂ ਚੱਲੀ ਕਿਤੇ ਘੁੰਮਣ ਨੂੰ ਅੱ ਅੱਛਾ ਮੈਂ ਤਾਂ ਤਿਆਰ ਹਾਂ ਪਰ ਮੈਂ ਇਹ ਕਹਿ ਰਹੀ ਹਾਂ ਆਪਾਂ ਚੱਲਾਂਗੇ ਹਲ ਸਟੇਸ਼ਨ ਕਿਉਂਕਿ ਦੇਖੋ ਨੋੌਰਥ ਸਾਈਡ ਤਾਂ ਬਹੁਤ ਗਰਮੀ ਆ ਠੀਕ ਆਪਣੇ ਇਸੇ ਫੇਰ ਮੈਂ ਸੋਚ ਰਹੀ ਹਾਂ ਬੋਬੇ ਚ ਚੱਲੀਏ ਆਪਾਂ ਲੂਣਾਵਾਲਾ ਖੰਡਾ ਮਹਾਬਲੇਸ਼ਵਰ
ਜ਼ਿਆਦਾ ਦੇ ਦੂਰ ਨਹੀਂ ਹੋ
ਨਹੀਂ ਫੇਰ ਕੀ ਹੋਇਆ ਆਪਾਂ ਕਿਹੜਾ ਪੈਦਲ ਚੱਲਣਾ ਜਾਂ ਆਪਾਂ ਕਿਹੜਾ ਘੋੜਿਆਂ ਤੇ ਜਾਣਾ
ਸਹੀ ਗੱਲ ਹੈ ਤੁਸੀਂ ਹੈਮਕੁੰਟ ਸਾਹਿਬ ਗਏ ਹੋ ਕਦੀ
ਹਾਂਜੀ ਮੈਂ ਗਈ ਹੋਈ ਹਾਂ ਤੁਸੀਂ ਗਏ ਹੋ
ਨਹੀਂ ਨਾ ਮ ਜਾਨਾਂ ਜ ਬੜਾ ਮਨ ਆ
ਘਰ ਵਾਲਿਆਂ ਨੂੰ ਘਰੇ ਛੱਡ ਕੇ ਜਾਣਗੇ ਆਪਾਂ
ਅੱਛਾ ਪਰ ਮੇਰਾ ਘਰ ਵਾਲਾ ਜਾਏਗਾ ਪੇਨਾ
ਫੇਰ ਆਪ ਆਪਾਂ ਹੋਰ ਕਿਤੇ ਚੱਲਦੇ ਹ ਪਤਾ ਕੀ ਆ ਘਰ ਆਲਿਆਂ ਨੇ ਉੱਥੇ ਵੀ ਅੱਖਾਂ ਕੱਢਦੇ ਰਹਿਣੀਆਂ ਸਾਨੂੰ ਫਿਰ ਕੀ ਫਾਇਦਾ
ਇਹ ਤੇ ਗੱਲ ਹੈ ਬਿਲਕੁਲ ਸਹੀ ਗੱਲ
ਸ਼ਲਟਾਂ ਫੜਾਓ ਪਜਾਮੇ ਫੜਾਓ ਇਹਨਾਂ ਤੋਲੀਏ ਆਹ ਕੁਸ਼ ਥੋੜੀ ਕਰਨ ਜਾਣਾ ਆਪਾਂ
ਕਾ
ਹਾਂ ਜੇ ਆਪਦਾ ਆਪ ਸਮਾਨ ਚੱਕਣਗੇ ਆਪਦਾ ਆਪ ਸਭ ਕਰਨਗੇ ਫੇਰ ਤਾਂ ਲੈ ਚੱਲ ਜਾਣਾ ਜੇ ਇਹਨਾਂ ਨੇ ਕਰਨ ਨਖਰੇ ਨਾਟਕ ਇਹਨਾਂ ਨੇ ਇੱਥੇ ਹੀ ਛੱਡ ਕੇ ਜਾਵਾਂਗੇ
ਅੱਛਾ ਤੁਸੀਂ ਇੱਕ ਹੋਰ ਮੈਂ ਪੁੱਛਣਾ ਸੀ ਚੱਲਣਾ ਦੀਵਾਲੀ ਜਾਓਗੇ ਇੱਥੇ ਹਜ਼ੂਰ ਸਾਹਿ
ਹਾਂਜੀ ਹਾਂਜੀ ਆਪਾਂ ਤਾਂ ਹਮੇਸ਼ਾ ਹੀ ਜਾਂਦੇ ਹਾਂ ਚੱਲਾਂਗੇ ਫੇਰ
ਹੁਣ ਵੀ ਪਿਛਲੇ ਦੇ ਤੁਸੀਂ ਮੇਰੀ ਗੱਲ
ਮੈਂ ਉੱਥੇ ਹੀ ਸੀਗੀ ਪਿਛਲੇ ਤੋਂ
ਮੇਰਾ ਦਿਲ ਲੱਗ ਗਿਆ ਸੀ ਪੇਕੇ ਘਰ ਪੇਕਿਆਂ ਦੇ ਦਿਲ ਲੱਗ ਗਿਆ ਸੀ ਫੇਿਰ ਮੈਂ ਮੁੜ ਕੇ ਮੇਰਾ ਇੱਕੋ ਕੰਮ ਆ ਜਦੋਂ ਆਪਾਂ ਜੰਗਲ ਤੋਂ ਨਿਕਲਦੇ ਹਾਂ ਨਾ ਫੇਰ ਐਂ ਲੱਗਦਾ ਵੀ ਬਸ ਹੁਣ ਇੱਥੋਂ ਵਾਪ ਵਾਪਸ ਜੰਗਲ
ਜਾਣਾ
ਫਿਰ ਅਸੀ ਇੱਥੇ ਦਿਲ ਲਾ ਕੇ ਬਹਿ ਜਾਂਦੇ ਆ
ਠੀਕ ਧੋੜਾ ਨਾ ਰਿਫਰੈਸ਼ ਬੰਦੇ ਨੂ ਹੋਨਾ ਚਾਹੀਦਾ ਹੈ, ਜੇ ਆਪਾ ਫੋਨ ਨੂ ਰਿਫਰੈਸ਼ ਕਰ ਸਕਦੇ ਹਾ, ਆਪਣੇ ਆਪ ਨੂੰ ਨੀ ਕਰ ਸਕਦੇ
ਹਾਂ ਕਰ ਸਕਦੇ ਹ ਬਿਲਕੁਲ ਕਰ ਸਕਦੇ ਹੋ
ਹੋਣਾ ਚਾਹੀਦਾ ਹੁਣ ਮੈਨੂੰ ਅੱਜ ਕਿਨੇ ਕਿਹਾ ਕਿ ਤੂ ਹੁਣ ਅੱਧੀਆਂ ਛੁਗੀਆਂ ਖ਼ਤਮ ਹੋ ਗ ਤਾਂ ਹੁਣ ਚੱਲੀ ਆ ਮੈ ਕਿਹਾ ਆਂਟੀ ਕੀ ਕਰੀਐ। ਜਦੋਂ ਟਾਈਮ ਮਿਲੇ ਉਦੋਂ ਨਿਕਲ ਜਾਣਾ ਚਾਹੀਦਾ ਪਤਾ ਹੇ, ਆਪਣੇ ਆਪ ਨੂੰ ਵੀ ਥੋੜਾ ਟਾਈਮ ਦੇਣਾ। ਚਾਹਿਦਾ ਹੇ, ਘਰ ਧੋਣੀ ਬੈਠੇ ਰਾਂਗੇ, ਹਾਂ, ਮੈਂ ਕਿਹਾ ਇੰਤਜਾਰ ਤੇ ਚੌਵੀ ਘੰਟੇ ਲੱਗੇ। ਹੁਣ ਥੋੜਾ ਆਰਾਮ ਮਿਲੇਗਾ। ਘਰ ਜਾਵਾਂਗੇ।
ਕਦੀ-ਕਦੀ, ਨੇਹਾ ਪਤਾ ਕੀ ਲੱਗਦਾ ਸਾਡੇ ਅੰਦਰ ਦਿਲ ਹੈ ਕੇ ਨਿਕਲ ਗ
ਨਹੀਂ ਹੈ ਸੱਚੀ ਭਾਬੀ ਨਹੀਂ ਹੈ।
ਨਹੀਂ ਆ ਨਾ,
ਕਿਉਂਕਿ ਅਸੀਂ ਦੋ ਨਾ ਐਵੇਂ ਪਤਾ ਹਾਂ ਤੇ ਬਸ ਦੂਸਰਿਆਂ ਨੂੰ ਬਸ ਖੁਸ਼ ਕਰਨ ਦੇ ਕੋਸ਼ਿਸ਼ ਚੌਵੀ ਘੰਟੇ
ਤੁਹਾਨੂੰ ਨਾ ਮੈਂ ਇੱਕ ਗੱਲ ਸੁਣਾਨੀ ਆਂ। ਬਸ ਆਪਾਂ ਆਪਣੇ ਆਪ ਨੂੰ ਭੁੱਲੇ ਬੈਠੇ ਹਾਂ ਮੈਂ ਤੁਹਾਨੂੰ ਇੱਕ ਗੱਲ ਸੁਣਾਨੀ ਆ ਮੈਂ ਨਾ ਪਾਰਲਰ ਗਈ। ਚਲੋ। ਉੱਥੇ ਨਾ ਮੈਂ ਥ੍ਰਡਿੰਗ ਕਰਾਣੀ ਸੀ ਸੁਣੋ ਧਿਆਨ ਨਾਲ ਉੱਥੇ ਨ ਘੱਟੋ ਘੱਟ ਆਪਣੀ ਮੰਮੀਆਂ ਦੀ ਉਮਰ ਦੀ ਇੱਕ ਲੇਡੀ ਸੀਗੀ।
ਅੱਛਾ।
ਮੈਂ ਕਹਿੰਦੀ ਹਾਂ ਉਹਦੇ ਗਿਣਕੇ ਛੇ ਬਾਲ ਹੋਣੇ ਆ ਸਿਰ ਤੇ। ਤੇ ਉਹ ਨਾ ਤਿਆਰ ਹੋਵੇ। ਤੇ ਪਹਿਲਾਂ ਪਾਰਲਰ ਵਾਲੀ ਇਹਨਾਂ ਨੂੰ ਬਹੁਤ ਸੋਹਣਾ ਤਿਆਰ ਕੀਤਾ ਐਵੇਂ ਲਾਈਟ ਲਾਈਟ ਪਰ ਬਾਲ ਵਿਚਾਰੀ ਤੇ ਨਹੀਂ ਸੀ ਉਹ ਵੀ ਕੀ ਕਰਦੇ ਉਹਨੂੰ ਜਿੰਨਾ ਖਲਾਰਾ ਉੱਪਰ ਪਾਣਾ ਸੀਸੀ ਪਾ ਤਾ ਉਹਨੇ ਤੇ ਉਹਦਾ ਹਸਬੈਂਡ ਆਇਆ ਉੱਠ ਕੇ ਮੈਂ ਕਹਿੰਨੀ ਹਾਂ। ਹਸਬੈਂਡ ਆਸਮਾਨ ਤੇ ਘਰ ਵਾਲੀ ਜ਼ਮੀਨ ਇੰਨਾ ਸੋਹਣਾ ਹਸਬੈਂਡ ਉਹਦਾ। ਤੇ ਆਪ ਵਿਚਾਰੀ ਠੀਕ-ਠਾਕ। ਈ ਸੀਗੀ। ਹੈਂ ਆਇਆ। ਉਹ ਪਾਰਲ ਵਾਲੀ ਨੂੰ ਕਹਿੰਦਾ ਵੀ ਤੂੰ ਇਹਦੇ ਅੱਖਾਂ ਦੇ ਉੱਪਰ ਨੀ ਮੋਟਾ ਲੈਨਰ ਲਾਦੇ। ਜਿਵੇਂ ਹ ਹੇਮਾਮਾਲਨੀ ਲਾਦੀ ਸੀ ਉਮੇ ਲਾ ਉਹ ਓਨੇ ਉਹ ਲਾਤਾ ਕਹਿੰਦਾ ਹੁਣ ਅੱਖਾਂ ਦੇ ਥੱਲੇ ਵੀ ਅੱਖਾਂ ਲਬੇੜੇ ਐਦੀਆਂ।
ਫ਼ੇਰ ਉਹਨੇ ਅੱਖਾਂ ਉਹਦੀਆਂ ਥੱਲੇ ਦੀਆਂ ਲਬੇੜੀਆਂ ਮੋਟਾ ਮੋਟਾ ਉਹਨੂੰ ਦੇਖ ਕੇ ਮੈਂ ਤਾਂ ਡਰ ਗੀ। ਮੈਂ ਕਿਹਾ ਭੈਣੇ ਤੂੰ ਪਹਿਲਾਂ ਹੀ ਸੋਹਣੀ ਲੱਗਦੀ ਸੀ ਆਹ ਕੀ ਕਰਾ ਲਿਆ ਘਰ ਆਲੇ ਦੇ ਕਹਿਣ ਤੇ।
ਪਤੀ ਨੂੰ ਪਸੰਦ ਹੈ ਆਪਣਾ ਮਨ ਨੀ ਹੈ
ਪਤੀ ਕੋ ਪਸੰਦ ਹੈ ਮੈਂ ਕਿਹਾ ਪਤੀ ਤੇਰਾ ਜਲੂਸ ਕਢਾ ਰਿਹਾ ਤੂੰ ਕਹਣੀ ਹੈ ਪਤੀ ਕੋ ਪਸੰਦ ਹੈ ਫੇਰ ਉਹਦੇ ਨਕਲੀ ਬਾਲ ਲਵਾਏ ਕਹਿੰਦਾ ਇਹਨੂੰ ਨੱਕਲੀ ਬਾਲ ਲਾ ਕੇ ਦੋ। ਫੇਰ ਉਹਦੇ ਕਹਿੰਦੇ ਨੇਲ ਪੇਂਟ ਨੀ ਲਗਾਈ ਆਪ ਨੇ ਪੈਰੋ ਪੇ। ਮੈਂ ਕਿਹਾ ਮੈਂ ਕਿਹਾ ਪਹਿਲਾਂ ਸਾਰੇ ਕੰਮ ਛੱਡ ਮੈਨੂੰ ਇਹ ਦੱਸ ਤੂੰ ਕਿੱਥੇ ਗਈ ਸੀ। ਕਿੱਥੇ ਦਾਨ ਕੀਤਾ ਕਿੱਥੇ ਪੁੰਨ ਕੀਤਾ ਮੈਨੂੰ ਵੀ ਦੱਸ ਮੈਂ ਵੀ ਕਰਕੇ ਆਵਾਂ।
ਵੀ ਤੂੰ ਸਾਨੂੰ ਦੱਸ ਦੇ ਏਕ ਵਾਰੀ ਕਰੀ ਪਹਿਲਾਂ ਸਾਰੇ ਕੰਮ ਛੱਡ ਤੂੰ ਮੈਨੂੰ ਦੱਸ ਪਹਿਲਾਂ ਤੂੰ ਕੇਹੜੇ ਮਤਲਬ ਤੂੰ ਕੀ ਏਦਾਂ ਦੇ ਦਾਨ ਮੋਤੀ ਪੁੰਨ ਕੀਤੇ ਸਾਨੂੰ ਵੀ ਦੱਸ ਅਸੀਂ ਵੀ ਜਾਈਏ ਮੈਂ ਕਿਹਾ ਸਾਡੇ ਆਲੇ ਤਾਂ ਤੇ ਮੈਂ ਇੰਨਾ ਧਿਆਨ ਦਿੱਤਾ ਓਹ ਪਾਰਲਰ ਵਾਲੀ ਵੀ ਹੈਰਾਨ। ਮੈਂ ਕਿਹਾ ਸਾਡੇ ਆਲੇ ਤਾਂ ਮੈਂ ਕਿਹਾ ਤੁਰ ਜਾਣ ਓਹੀ ਬਹੁਤ। ਤਾਂ ਵੇਖਦੇ ਵੀ ਨੀ ਫੇਰ ਦੂਜੀ ਹਾਂ। ਹੁਣ ਇੱਕ ਨਾ ਇੰਸਟਾ ਤੇ ਰੀਲ ਵੇਖੀ ਇੱਕ ਕੁੜੀ ਨਾ ਭਾਈ ਦੇ ਘਰ ਵਾਲੇ ਦੇ ਕੰਧੇ ਤੇ ਚੜ੍ਹ ਕੇ ਉਹਨੇ ਕੇਕ ਨੂੰ ਮੋਮਬੱਤੀ ਨੂੰ ਫੂਕ ਮਾਰੀ।
ਹਾਂ ਦੇਖ ਮੈਂ ਵੀ ਦੇਖੀ ਮੈਂ ਵੀ ਦੇਖੀ।
ਇੰਨੀਆਂ ਇਹ ਅੱਥਰੀਆਂ ਨੇ ਵੀ ਤੁਸੀਂ ਚੱਜ ਨਾਲ ਤੁਸੀਂ ਘਟਾ ਲੋੋ ਕਰ ਲੋ ਜੋ ਕੁੱਝ ਕਰਨਾ ਇੰਨਾ ਮੈਂ ਕਹਣੀ ਆ ਸਾਡੇ ਆਲੇ ਤਾਂ ਕੇਕ ਈ ਕਟਾ ਲੈਣ ਉਹੀ ਬਹੁਤਾ ਆ।
ਉਹੀ ਤੇ ਕਦੇ ਨਾਲ ਖੜੇ ਹੋ ਜਾਣ ਉ ਵੀ ਬੜਾ ਹੈ।
ਜਦੋਂ ਜਦੋਂ ਕਲੇ ਕੇਕ ਕੱਟਿਆ ਉਦੋਂ ਉਦੋਂ ਕਲੇਸ਼ ਕੀਤਾ। ਤਾ ਹੈਂ ਹਾਏ ਉਹ ਕੁੜੀ ਦੇਖਣੀ ਸੀ ਜਿਹੜੇ ਮੋਢਿਆਂ ਤੇ ਚੜ੍ਹ ਕੇ ਦੱਸ ਵੀ ਤੂੰ ਮੋਢਿਆਂ ਤੇ ਚੜ ਕੇ ਜਾਦਾ ਤੇ ਤੂੰ ਮੋਢੇ ਤੇ ਅਗਲੇ ਨੇ ਵੀ ਮੋਢੇ ਤੇ ਚੜਾਇਆ ਉਹਨੇ ਫੂਕ ਮਾਰੀ ਮੋਮਬੱਤੀ ਅਸੀਂ ਤਾਂ ਖੜੇ ਖੜੇ ਮੋਮਬੱਤੀ ਲਿਆਣਾ ਭੁੱਲ ਜਾਣੇ ਆ ਵੀ ਕੇਕ ਨਾਲ ਮੋਮਬੱਤੀ ਵੀ
ਸੌਂ ਲੱਗੇ ਅਸੀ ਤਾਂ ਬਹੁਤ ਹੈਰਾਨ ਆ ਭੈਣ ਜੀ ਅਸੀਂ ਕੀ ਕਰੀਏ।
ਹ ਸਹੀ ਗੱਲ ਹੈ ਮੈਂ ਬੜੀ ਬੜੀ ਐਸੀਆਂ ਮਤਲਬ ਕਿ ਦੇਖੇ ਨੇ ਜੋੜੀਆਂ। ਜਨਾਨੀਆਂ ਆਦਮੀਆਂ ਕੁਛ ਆਦਮੀ ਜਨਾਨੀਆਂ ਪਿੱਛੇ ਪਾਗਲ ਹੋਏ ਪਏ
ਮੈਂ ਤਾਂ ਦੋ ਦਿਨ ਨੀਂਦ ਨੀ ਆਈ ਉਹ ਕੇਕ ਜਿਵੇਂ ਉਹ ਕੇਕੇ ਕੱਟ ਰਹੇ ਸੀ। ਨਾ ਮੈਂ ਦੱਸਣ ਜੋਗੀ ਕਿਸੇ ਨੂੰ ਮੈਂ ਕਿ ਕਿੰਨੇ ਮਤਲਬ ਇਹ ਜਿਹੇ ਵੀ ਘਰ ਆਲੇ ਵੀ ਹੁੰਦੇ ਆ ਦੇਖਲੋ ਫੇਰ ਤੁਸੀਂ। ਅਸੀਂ ਇੱਥੇ ਜੋ ਮਰਜ਼ੀ ਕਰ ਲਈਏ ਵੀਹ ਵੀਹ ਰੋਟੀਆਂ ਲਾ ਲਈਏ। ਜੋ ਮਰਜੀ ਕਰ ਲਈਏ ਸਾਡੇ ਵਾਰੀ ਕੁਛ ਨਹੀਂ ਹੁੰਦਾ ਸਾਡੇ ਲਈ ਸਾਫ ਸੁਥਰਾ ਕਹਿ ਦਿੰਦੇ ਕੱਟਣਾ ਕੱਟ ਨਹੀਂ ਤਾਂ ਚਲਦੀ ਬਣ
ਲੈ ਮੈਂ ਕਹਿਣੀ ਆ ਬਹੁਤ ਔਖਾ ਹੋਇਆ ਪਿਆ ਦੁਨੀਆਂ ਦਾ ਤਾਂ।
ਕੰਟੈਂਟ ਤੋਂ ਪਿੱਛੇ ਪੈਸੇ ਪਿੱਛੇ ਬੜਾ ਕੁਛ ਕਰ ਦਿੰਦੇ
ਕੀ ਕਹਿੰਨੇ ਓ
ਮੈਂ ਕਿਹਾ ਲੋਕੀ ਕੰਟੈਂਟ ਪਿੱਛੇ ਬਣਾਉਣ ਪਿੱਛੇ ਬੜਾ ਕੁਛ ਕਰ ਜਾਣ
ਪਰ ਝੂਠਾ ਮੂਠਾ ਤਾਂ ਬਣਾਂਦੇ ਆ ਭੈਣ ਜੀ ਇੱਕ ਮਿੰਟ ਚਲੋ ਮੈਂ ਗੱਲ ਕਰਦੀਆਂ ਹੈ ਤੁਹਾਡੇ ਨਾਲ ਸਤਿ ਸ੍ਰੀ ਅਕਾਲ ਜੀ।